ਹੈਲੋ!
ਹੈਲੋ! ਸਤਿ ਸ਼੍ਰੀ ਅਕਾਲ ਭੈਣ ਜੀ।
ਸਤ ਸ਼੍ਰੀ ਅਕਾਲ ਜੀ, ਠੀਕ ਹੋ।
ਹਾਂਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ
ਸਭ ਵਧੀਆ
ਹੋਰ ਸੁਣਾਓ ਘਰ, ਪਰਿਵਾਰ, ਬੱਚੇ,
ਸਭ ਵਧੀਆ ਸਭ ਵਧੀਆ ਜੀ ਸਭ ਵਧੀਆ ਕੀ ਗੱਲ ਬੜੇ, ਟਾਈਮ ਬਾਦ ਯਾਦ ਕੀਤਾ ਜੇ
ਬਸ ਜੀ ਭੈਣ ਜੀ ਕੀ ਦੱਸਾਂ ਘਰ ਦੇ ਕੰਮ ਹੀ ਨੀ ਖਤਮ ਹੁੰਦੇ ਬਸ ਸਵੇਰ ਨਾਲ ਉੱਠੋ ਤੇ ਤੁਹਾਨੂੰ ਪਤਾ ਨਾਸ਼ਤਾ ਨੁਸ਼ਤਾ ਬਣਾਓ, ਉਸ ਤੋਂ ਬਾਅਦ ਭਾਂਡੇ ਮਾਂਜੋ, ਕੱਪੜੇ ਧੋਵੋ, ਨੀਰੇ ਤੇ ਕੰਮ ਹੁੰਦੇ ਨੇ ਘਰ ਦੇ ਤੇਈਸ ਘਰ ਇਸ ਕਰਕੇ ਟੈਮ ਹੀ ਨਹੀਂ ਲੱਗਦਾ ਭੈਣ ਜੀ ਭੈਣ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਤੁਸੀਂ, ਸਟੇਟਸ ਲਾਇਆ ਹੋਇਆ ਸੀ ਤੁਸੀਂ ਉਹਦੇ ਚ ਬੜਾ ਸੋਹਣਾ ਮੇਕਅੱਪ ਕੀਤਾ ਹੋਇਆ ਸੀ ਤੇ ਬੜਾ ਸੋਹਣਾ ਲਹਿੰਗਾ ਪਾਇਆ ਹੋਇਆ ਸੀ ਮੈਂ ਆਹੀ ਪੁੱਛਣਾ ਸੀ ਤੁਸੀਂ ਕਿੱਥੋਂ ਮੇਕਅੱਪ ਕਰਾਇਆ, ਤੇ ਲਹਿੰਗਾ ਕਿੱਥੋਂ ਲਿੱਤਾ ਸੀ ਜੇ
ਮੈਂ ਨਾ ਸਾਡੇ ਘਰ ਦੇ ਕੋਲੀ ਚ ਪਾਰਲਰ ਹੈਗਾ
ਅੱਛਾ,
ਤੇ ਉਹਦੇ ਕੋਲੋਂ ਮੈਂ ਕਰਾਇਆ ਸੀ ਮੇਕਅਪ ਹਾਂ, ਤੇ ਲਹਿੰਗਾ ਮੈਂ ਸਾਡੇ ਹਾਂ ਘਰ ਤੋਂ ਨਾ ਥੋੜੀ ਜਿਹੀ ਦੂਰ ਇੱਕ ਮਾਰਕੀਟ ਹੈ, ਉੱਥੋਂ ਮੈਂ ਲਹਿੰਗਾ ਲਿਆ ਸੀ।
ਅੱਛਾ, ਚਲੋ ਭੈਣ ਜੀ ਏਦਾਂ ਕਰਨਾ ਮੈਂ ਨਾ ਆਵਾਂਗੀ ਤੁਹਾਡੇ ਕੋਲ ਹਫ਼ਤੇ ਤੱਕ ਤੇ ਤੁਸੀਂ ਨਾ ਮੈਂਨ ਵੀ ਉੱਥੇ ਲੈ ਚੱਲਣਾ ਮੇਰੀ ਨਾ ਨਨਾਨ ਦਾ ਵਿਆਹ ਹੈ ਤੇ, ਮੈਂ ਨਾ ਮੈਂ ਨਾ ਫੇਰ ਉੱਥੋਂ ਦੀ ਲਹਿੰਗਾ ਲੈ ਲਾਂਗੀ ਤੁਹਾਡੇ ਨਾਲ ਜਾ ਕੇ ਤੇ ਨਾਲ ਮੇਕਅਪ ਦੀ ਵੀ ਗੱਲ ਕਾਰ ਆਵਾਂਗੇ ਉਹਨੂੰ ਸਾਈ ਦੇ ਆਵਾਂਗੇ ਨਾ ਠੀਕ ਏ, ਫੇਰ ਮੈਂ ਮੇਕਅਪ ਵੀ ਕਰਾ ਲਾਂਗੀ ਠੀਕ ਏ ਤੇ ਹਾਂ ਮੈਨੂੰ ਬੜਾ ਸੋਹਣਾ ਲੱਗਿਆ ਮੈਂ ਕਿਹਾ ਚੱਲ ਪੁੱਛਾਂਗੀ ਭੈਣ ਜੀ ਕੋਲੋ ਜਦੋਂ ਗੱਲ ਹੋਈ ਨਾ, ਕਿ ਕਿੱਥੋਂ ਤੁਸੀਂ ਮੇਕਅੱਪ ਕਰਵਾਇਆ ਸੀ ਤੇ ਕਿੱਥੋਂ ਲਹਿੰਗਾ ਲਿੱਤਾ ਸੀ ਤੇ ਹੋਰ ਵੀ
ਹੋਰ ਲੈਗੀ ਪਾਰਲਰ ਉਹ ਪੈਸੇ ਵੀ ਬਹੁਤ ਘੱਟ ਲੈਂਦੀ, ਨਹੀਂ ਤੇ ਹੋਰ ਤੇ ਬਹੁਤ ਜ਼ਿਆਦਾ ਜ਼ਿਆਦਾ ਲੈਂਦੇ ਨਾ, ਉਹ ਤੇ ਬਹੁਤ ਘੱਟ ਪੈਸੇ ਲੈਂਦੀ ਹੈ ਬਹੁਤ ਘਟ
ਚਲੋ ਇਹ ਵੀ ਵਧੀਆ ਗੱਲ ਹੈ, ਹਾਂ ਇਹ ਵੀ ਵਧੀਆ ਗੱਲ ਏ ਭੈਣ ਜੀ ਇਹ ਵੀ ਵਧੀਆ ਗੱਲ ਏ। ਅੱਛਾ ਤੁਸੀਂ ਹੋਰ ਨਾ ਮੈਂ ਤੁਹਾਡਾ ਇੰਟੀਰੀਅਰ ਵੇਖਿਆ ਸੀ ਤੁਸੀਂ ਫੋਟੋ ਖਿਚਾਈ ਹੋਈ ਸੀ ਨਾ। ਪਿੱਛੇ ਤੁਸੀਂ ਪੜ੍ਹਦੇ ਬੜੇ ਸੋਹਣੇ ਲਾਏ ਹੋਏ ਸੀ ਤੇ ਉਹ ਪੜ੍ਹਦੇ ਕਿੱਥੋਂ ਲਿੱਤੇ ਸੀ ਜੇ ਭੈਣ ਜੀ।
ਉਹ ਇੱਕ ਦੇਹਰਾਦੂਨ ਤੋਂ ਲਵਾਏ ਸੀ ਦੇਹਰਾਦੂਨ ਤੋਂ ਆਇਆ ਸੀ। ਹਾਂ ਇੰਟੀਰੀਅਰ ਵਾਲਾ ਉਹਦੇ ਕੋਲੋਂ ਲਵਾਏ ਸੀ ਭੈਣ ਜੀ। ਉਹ ਤੇ ਬਹੁਤ ਕੋਸਟਲੀ ਲੱਗੇ ਸੀਗੇ ਹਾਂ।
ਉਹ ਅੱਛਾ ਐਡਾ ਮਹਿੰਗਾ ਕੰਮ ਤੇ ਅਸੀਂ ਨਹੀਂ ਕਰਾ ਸਕਦੇ ਭੈਣ ਜੀ। ਤੇ ਇਸ ਕਰਕੇ ਹਾਂਜੀ ਤੇ ਬਸ।
ਸਸਤੇ ਵਾਲਾ ਵੀ ਹੈਗਾ ਵੇ ਸਸਤੇ ਵਾਲਾ ਵੀ ਹੈ। ਤੁਸੀਂ ਸਸਤੇ ਵਾਲਾ ਕਰਾ ਲੈਣਾ ਮੈਂ ਤੁਹਾਨੂੰ ਨੰਬਰ ਦੇ। ਦੇਵਾਂਗੀ ਜਾਂ ਤੁਸੀਂ ਮੇਰੇ ਕੋਲ ਆ ਜਾਣਾ ਮੈਂ ਤੁਹਾਨੂੰ ਲੈ ਜਾਵਾਂਗੀ ਉਹਦੇ ਕੋਲ ਹੀ।
ਚਲੋ ਇਹ ਵੀ ਗੱਲ ਠੀਕ ਹੈ ਤੁਹਾਡੀ ਜਦੋਂ ਮੈਨੂੰ ਚਾਹੀਦੇ ਜ। ਜਦੋਂ ਮੈਨੂੰ ਲਵਾਉਣੇ ਹੋਣਗੇ ਨਾ ਮੈਂ ਆ ਜਾਂਗੀ ਮੇਰਾ ਅਜੇ ਨਾ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਘਰ। ਤੇ ਜਦੋਂ ਮੇਰਾ ਰੈਨੋਵੇਸ਼ਨ ਦਾ ਕੰਮ ਖਤਮ ਹੋਏਗਾ ਨਾ, ਫੇਰ ਮੈਂ ਲਵਾਵਾਂਗੀ ਨਾ ਕਰਟਨ ਤੇ ਫੇਰ ਮੈਂ ਤੁਹਾਡੇ ਕੋਲ ਆ ਕੇ ਪੁੱਛ ਲਾਂਗੀ,
ਠੀਕ ਹੈ ਜੀ ਜ਼ਰੂਰ ਭੈਣ ਜੀ ਜ਼ਰੂਰ ਜਦੋਂ ਹੋਰ ਸੁਣਾਓ ਬੱਚੇ ਕਿਹੜੀ ਕਲਾਸ ਚ ਨੇ ਤੁਹਾਡੇ,
ਮੇਰੇ ਬੱਚੇ ਇੱਕ ਮੇਰੀ ਕੁੜੀ ਹੁਣੇ ਪਲੱਸ ਟੂ ਦੇ ਪੇਪਰ ਦਿੱਤੇ ਨੇ ਤੇ ਹਾਂਜੀ ਹਜੇ ਕੋਲੇਜ ਸ਼ੁਰੂ ਹੋਣੇ ਨੇ ਨਾ ਅਗਲੇ ਮਹੀਨੇ ਤੋਂ ਫੇਰ ਜਾਏਗੀ ਕੋਲੇਜ ਹਾਂ ਤੇ ਮੇਰਾ ਹਾਂ ਤੇ ਮੇਰਾ ਮੁੰਡਾ ਨਾਈਨਥ ਕਲਾਸ ਵਿੱਚ ਹੈਗਾ ਹੈ। ਤੇ ਉਹ ਵੀ ਹੁਣ ਬਸ। ਥੋੜੇ ਦਿਨਾਂ ਤੱਕ ਛੁੱਟੀਆਂ ਖਤਮ ਹੋ ਜਾਣਗੀਆਂ ਫਿਰਰ ਸਕੂਲ ਜਾਏਗਾੇ ਥੋੜੇ ਦਿਨ ਵਿਹਲੇ ਹੈਗੇਏ ਸੀ ਮੈਂ ਰੈਨੋਵੇਸ਼ਨ ਹੀ ਕਰਾ ਲਈਏ ਘਰ ਤੇ ਇਸ ਕਰਕੇ ਹਾਂਜੀ। ਘਰ ਮਿਸਤਰੀ ਲਾਏ ਹੋਏ ਸੀ ਬਸ ਤੁਹਾਨੂੰ ਪਤਾ ਮਿਸਤਰੀ ਲੱਗੇ ਹੋਣ ਉਹ ਵੀ ਬੜਾ। ਤੰਗ ਕਰਦੇ ਨੇ ਬਸ ਟਾਈਮ ਹੀ ਨਹੀਂ ਲੱਗਦਾ ਸਵੇਰੇ ਵੀ ਕਹਿੰਦੇ ਨੇ। ਚਾਹ ਬਣਾ ਦੋ ਫੇਰ ਦੁਪਹਿਰੇ ਕਹਿੰਦੇ ਨੇ ਚਾਹ ਬਣਾ ਦੋ ਫੇਰ ਸ਼ਾਮੀ ਕਹਿੰਦੇ ਚਾਹ ਬਣਾ ਦੋ ਉਸ ਤੋਂ ਇਲਾਵਾ। ਸਾਰਾ ਦਿਨ ਉਹਨਾਂ ਦਾ ਸਮਾਨ ਪੂਰਾ ਕਰੋ ਕਦੀ ਕਹਿੰਦੇ ਨੇ ਕਦੀ ਕਹਿੰਦੇ ਭੈਣ ਜੀ। ਬਜ਼ਰੀ ਲਿਆਓ ਕਦੀ ਕਹਿੰਦੇ ਨੇ ਭੈਣ ਜੀ ਇੱਟਾਂ ਲਿਆਓ। ਕਦੀ ਕਹਿੰਦੇ ਨੇ ਭੈਣ ਜੀ ਰੇਤਾ ਲਿਆਓ ਕਦੀ ਕੁਛ ਤੇ ਕਦੀ। ਕੁਛ ਮੇਰਾ ਨਾ ਬਾਥਰੂਮ ਦਾ ਕੰਮ ਹਾਂ ਹਾਂਜੀ।
ਕੁਥਤੀ ਚਝਾਦੇ ਉਠਟ
ਹਾਂਜੀ ਭੈਣ ਜੀ ਮੇਰੇ ਨਾ ਹਸਬੈਂਡ ਨਾ ਬਾਹਰ ਰਹਿੰਦੇ ਨੇ। ਉਹ ਨੌਕਰੀ ਨਾ ਬਾਹਰ ਕਰਦੇ ਨੇ ਤੇ ਇਸ ਕਰਕੇ ਨਾ ਮੈਨੂੰ ਸਾਰਾ। ਮਾਨ ਆਪ ਹੀ ਲਿਆਣਾ ਪੈਂਦਾ। ਬਸ ਇਹੀ ਤੇ ਬੜੀ ਦਿੱਕਤ ਮੈਂ ਨਾ ਫੋਨ ਕਰ ਦਿੰਦੀ ਆ ਤੇ। ਇੱਟਾਂ ਆ ਜਾਂਦੀਆਂ ਨੇ ਫੇਰ ਪਹਿਲੀ ਵਾਰ ਤੇ ਮੈਂ ਗਈ ਸੀਗੀ ਆਪ ਜਗ੍ਹਾ ਵੇਖਣ ਵੀ ਕਿੱਥੋਂ ਆਣੀਆਂ ਇੱਟਾਂ। ਬਈ ਆ ਸਹੀ ਦੇਣਗੇ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਨਾ ਭੈਣ ਜੀ। ਤੇ ਫੇਰ ਮੈਂ ਪਹਿਲੀ ਵਾਰ ਤੇ ਆਪ ਗਈ ਸੀ ਉਸ ਤੋਂ ਬਾਅਦ। ਮੈਂ ਫੇਰ ਹੁਣ ਫੋਨ ਤੇ ਮੰਗਾ ਲੈਂਦੀ ਹਾਂ। ਤੇ ਹੁਣ ਤੇ ਮੇਰੇ ਘਰ ਬਾਥਰੂਮ ਬੰਦੇ ਪਏ ਤੇ ਉਹਦੀ ਟੈਲਾਂ ਵੀ ਚਾਹੀਦੀਆਂ ਹੁੰਦੀਆਂ ਨਾ। ਪਹਿਲਾਂ ਤੁਹਾਨੂੰ ਪਤਾ ਆਪ ਪਸੰਦ ਕਰਨ ਜਾਂ ਕਰਨ ਜਾਣਾ ਪੈਂਦਾ। ਉਟ ਹਾਂ। ਹਾਂ ਟੂਟੀਆਂ ਟੈਲਾਂ ਕਿਹੜੀ ਤੁਸੀਂ ਡਿਜ਼ਾਇਨ ਦੀ ਟੈਲਾਂ। ਲਵਾਣੀ ਹੈ ਕਿਹੜੇ ਡਿਜ਼ਾਇਨ ਦੀ ਤੁਸੀਂ ਟੂਟੀਆਂ ਲਵਾਣੀ ਹੈ ਇਹ।
ਇੰਟੀਰੀਅਰ ਹੀ ਸਭ ਤੋਂ ਪਹਿਲੇ ਨੰਬਰ ਤੇ ਹੋ ਗਿਆ ਵੇ।
ਹਾਂ ਇਹੀ ਤੇ ਗੱਲ ਏ ਨਾ। ਪਰ ਭੈਣ ਜੀ ਨੋਰਮਲ ਜਿਹਾ ਕੰਮ ਕਰਾਉਣਾ ਉਸ ਹਿਸਾਬ ਨਾਲ ਤੁਹਾਨੂੰ ਪਤਾ ਜੇ ਬੰਦੇ ਨੇ ਪੈਸੇ ਖਰਚਣੇ ਹੋਣ ਨਾ। ਤੇ ਬੰਦਾ ਫੇਰ ਫੋਨ ਤੇ ਵੀ ਸਾਰਾ ਸਮਾਨ ਮੰਗਵਾ ਲੈਂਦਾ ਪੈਸੇ ਹੋਨ ਜਿੰਨੇ। ਹੁਣ ਉਨੇ ਚ ਕੰਮ ਪੂਰਾ ਕਰਨਾ ਪਵੇ। ਫਿਰ ਥੋੜਾ ਜਾ ਕੇ ਵੇਖਣਾ ਪੈਂਦਾ। ਜਿਹੜਾ ਕੋਈ ਦੋ ਰੁਪਏ ਸਸਤਾ ਦੇਵੇ ਬੰਦਾ ਉਹਦੇ ਕੋਲ ਸਮਾਨ ਲੈ ਲੈਂਦਾ ਨਾ। ਇਹ ਵੀ ਤੇ ਗੱਲ ਹੈ ਨਾ। ਕਿਉਂਕਿ ਹੁਣ ਬਜਟ ਜਿੰਨਾ ਹੈਗਾ ਉਨੇ ਚ ਹੀ ਮਕਾਨ ਪੂਰਾ ਕਰਨਾ ਨਾ। ਇਹ ਥੋੜੀ ਵਿੱਚ ਕੰਮ ਛੁੜਾ। ਤੇ ਬਹਿ ਜਾਈਏ।
ਹਾਂਜੀ-ਹਾਂਜੀ।
ਹੋਰ ਸੁਣਾਓ ਭੈਣ ਜੀ, ਭੈਣ ਜੀ ਨਾਲ ਤੁਸੀਂ ਆਹ ਦੱਸੋ ਤੁਸੀਂ ਮੂੰਹ ਤੇ ਕਰੀਮ ਕਿਹੀ ਲਾਉਂਦੇ ਹੋ ਇਹ ਦੱਸੋ ਤੁਸੀਂ ਮੈਨੂੰ
ਭੈਣ ਜ, ਮੈਨੂੰ ਨਾ ਮੇਰੀ ਭਰਜਾਈ ਨੇ ਦਿੱਤੀ ਹੈ ਕਰੀਮ
ਅੱਛਾ।
ਮੈਨ ਉਹਨ ਲਾਈ ਹੋਈ ਸੀ। ਤੇ ਮੈਨੂੰ ਨਾ ਬਹੁਤ ਵਧੀਆ ਲੱਗੀ। ਤੇ ਮੈਂ ਕਿਹਾ ਮੇਰੇ ਵਾਸਤੇ ਵੀ ਮੰਗਵਾ ਦੀ ਤੇ ਉਹਨੇ ਮੈਨੂੰ ਮੰਗਵਾ ਕੇ ਲਈ ਕੀ ਹੈ।
ਅੱਛਾ। ਭੈਣ ਜੀ, ਚਲੋ ਇੱਕ ਕੰਮ ਕਰਨਾ। ਫੇਰ ਆਪਣੀ ਭਰਜਾਈ ਨੂੰ ਕਹਿਣਾ ਬਈ, ਮੇਰੇ ਵਾਸਤੇ ਵੀ ਮੰਗਵਾ ਦੇਗੀ। ਮੈਂ ਨਾ ਪੇਟੀਐਮ ਕਰ ਦਿਆਂਗੀ। ਤੁਸੀਂ ਉਹਨੂੰ ਕਹਿਣਾ ਮੇਰੇ ਵਸਤੇ ਵੀ ਮੰਗਵਾ ਦੇ ਕਿ ਤੁਹਾਡੀ ਨਾ ਕਰੀਮ ਵਿੱਚ ਮੂੰਹ ਬੜਾ ਛਕਦਾ ਪਿਆ ਸੀ ਤ ਲਿਸ਼ਕੀਆ ਹੋਇਆ ਮੂੰਹ ਵੇਖ ਕੇ ਮੇਰਾ ਹੀ ਦਿਲ ਕਰ ਪਿਆ ਮੈਂ ਕਿਹਾ ਚਲੋ ਮੈਂ ਵੀ। ਕਰੀਮ ਤੁਹਾਡੇ ਵਾਲੀ ਲਾ ਵੇਖਾਂਗੀ ਕਿ ਮੇਰੇ ਮੂੰਹ ਤੇ ਕਿਵੇਂ ਲੱਗਦੀ ਹੈ ਲਾ। ਹੋ ਹੋਰ ਭੈਣ ਜੀ ਤੁਸੀਂ ਵਾਲਾਂ ਤੇ ਕਲਿੱਪ ਵੀ ਲਾਇਆ ਹੋਇਆ ਸੀ ਬੜਾ ਸੋਹਣਾ। ਤੇ ਉਹ ਕਿੱਥੋਂ ਲਿਆਏ ਸੀ ਭੈਣ ਜੀ ਤੁਸੀਂ।
ਉਹ ਸਾਡੇ ਘਰ ਦੇ ਕੋਲ ਨਾ ਇੱਕ ਮਾਰਕੀਟ ਹੈਗੀ ਆ ਨਿਊ ਨਿਊ ਦੇ ਨਾਮ ਤੋਂ। ਹਾਂ ਉੱਥੋਂ ਲਿਆ ਸੀ ਮ ਹਾਂ ਉੱਥੋਂ ਨਾ ਸਸਤੇ ਔਰ ਵਧੀਆ ਮਿਲ ਜਾਂਦੇ ਨੇ। ਉਹ ਤਾਂ ਹੋਲਸੇਲ ਦਾ ਕੰਮ ਹੈ ਨਾ ਬਸ ਉਤੋਂ ਸਸਤੇ ਵਧੀਆ ਮਿਲ ਜਾਂਦੇ ਨੇ ਫਿਰ ਉਥੋਂ ਹੀ ਲੈ ਆਈਦਾ।
ਅੱਛਾ। ਭੈਣ ਜੀ ਤੁਹਾਡੀ ਨਾ ਮੈਨੂੰ ਨਨਾਨ ਮਿਲੀ ਸੀ। ਉਹ ਕਹਿੰਦੀ ਵੀ ਸੀ ਵੀ। ਤੁਹਾਡਾ ਵਿਆਹ ਬੜੀ ਛੋਟੀ ਉਮਰ ਵਿਚ ਹੋਇਆ ਸੀ। ਕੀ ਗੱਲ ਐਡੀ ਛੋਟੀ ਉਮਰ ਵਿਚ ਕਿਉਂ ਵਿਆਹ ਕੀਤਾ।
ਬਸ ਭੈਣ ਜੀ, ਹਾਂ। ਬਸ ਹਾਂ ਪੁਰਾਣੇ ਜਮਾਨੇ ਦੇ ਕੀ
ਵੈਸੇ ਨਾ ਅੱਜ ਕੱਲ, ਹੁਣ ਨੀ ਕਰਦਾ ਲੋਕ ਐਵੇਂ। ਪਹਿਲੇ ਪੁਰਾਣੇ ਜਮਾਨੇ ਦੇ ਲੋਕ ਐਵੇਂ ਕਰਦੇ ਸੀ ਹਾਂਜੀ
ਦੇ ਨੇ ਅਸੀਂ ਪੜ੍ਹਨਾਵੇ ਅਸੀਂ ਪਹਿਲੇ ਪੜ੍ਹਾਈਆਂ ਕਰ ਲਈਏ ਨੌਕਰੀਆਂ ਲੱਗ ਜਾਈਏ ਫੇਰ ਕਰਾਂਗੇ ਵਿਆਹ।
ਹਾਂ। ਤਾਂਹੀ ਤਾਂ ਹੀ ਮੈਂ ਨਾ ਤੁਹਾਡੀ ਫੋਟੋ ਚ ਵੇਖਿਆ। ਤੁਹਾਡਾ ਮੁੰਡਾ, ਤੁਹਾਡੇ ਤੋਂ ਵੀ ਉੱਚਾ- ਲੰਬਾ ਨਿਕਲਿਆ। ਪਿਆ ਸੀ। ਤੇ ਇਂਝ ਮ ਮਰਦ ਤਾਂ ਮਰਦ ਲੱਗਦਾ ਪਿਆ ਸੀ। ਮੈਂ ਕਿਹਾਿਆ ਲੈ। ਤੇ ਭੈਣ ਜੀ ਛੋਟੀ ਲੱਗਦੀ ਹੈ। ਤੇ ਮੁੰਡਾ ਐਡਾ ਵੱਡਾ ਪ ਲੱਗਦਾ ਤੇ ਪੱਚੀਆਂ ਸਾਲਾਂ ਦਾ ਲੱਗਦਾ।
ਹਾਂਜੀ -ਹਾਂਜੀ -ਹਾਂਜੀ।
ਤੇ ਮੈਂ ਕਿਹਾ ਬਈ ਭੈਣ ਜੀ ਦਾ ਉਮਰ ਤੇ ਐਡੀ ਕੋਈ ਨੀ ਲੱਗਦੀ ਵੀ ਉਮਰ ਤੇ ਚਾਲੀ -ਬਿਆਲੀ ਸਾਲਾਂ ਵੀ ਲੱਗਦੀ ਵੀ। ਮੈਂ ਕਿਹਾਦਾ ਮਤਲਬ ਭੈਣ ਜੀ ਦੇ ਮਾਂ- ਪਿਓ ਨੇ ਨਾ ਉਹਦਾ ਵਿਆਹ ਸਤਾਰਾਂ ਸਾਲ ਦੀ ਉਮਰ ਵਿੱਚ ਕਰਤਾ ਆਉਣਾ। ਬਸ, ਅੱਛਾ। ਅੱਜ ਕੱਲ ਦੇ ਮਾਂ -ਪਿਓ ਤੇ ਹੁਣ ਸਮਝ ਗਏ ਨੇ। ਉਹ ਨੀ ਐਡੀ ਜਲਦੀ ਵਿਆਹ ਕਰਦੇ ਕੁੁੰਡੀਆਂ- ਮੁੰਡਿਆਂ ਚ ਕੋਈ ਫਰਕ ਨਹੀਂ ਕਰਦੇ।
ਅੱਜ ਕੱਲ ਦੇ ਮਾਂ -ਪਿਓ ਵੀ ਇਹੀ ਕਹਿੰਦੇ ਨੇ। ਪਹਿਲੇ ਪੜ੍ਹਾਈ ਏ ਹਾਂ। ਬੱਚਾ ਆਪਣੇ ਪੈਰਾਂ ਤੇ
ਕੁੜੀਆਂ ਵੀ ਸਟੈਂਡ ਹੋਣੀਆਂ ਜ਼ਰੂਰੀ ਨੇ। ਤੇ ਮੁੰਡ ਹਾਂਜੀ। ਕੁੜੀਆਂ ਵੀ ਸਟੈਂਡ ਹੋਣੀਆਂ ਜ਼ਰੂਰੀ ਨੇ। ਤੇ ਮੁੰਡੇ ਵੀ ਸਟੈਂਡ ਹੋਣਾ ਜਰੂਰੀ ਨੇ। ਅੱਜ ਕੱਲ ਤੇ ਇਹ ਗੱਲ ਬਣ ਗਈ। ਬਸ, ਪੁਰਾਣੇ ਜਮਾਨੇ ਚ ਹੁੰਦਾ ਸੀ। ਐਵੇਂ ਮੇਰੇ ਵੀ ਨਾਲ ਪੜੋਸੀ ਹੈਗੇ ਨੇ। ਉਹਨਾਂ ਦਾ ਵੀ ਇੰਜ ਹੀ ਹੋਇਆ ਸੀ। ਉਹਨਾਂ ਦਾ ਵੀ ਮ ਰਹਿੰਦੀ ਸੀ। ਤੇ ਉਹਨਾਂ ਨੇ ਕਿਹਾ ਵੀ ਅਸੀਂ ਵਿਆਹਣਾ। ਤੇ ਉਹ ਵੀ ਸਤਰਾਂ ਸਾਲਾਂ ਦੀ ਕੁੜੀ ਨੂੰ ਵਿਆਹ ਕੇ ਲੈ ਗਏ ਸੀ। ਅੱਜ ਕੱਲ ਤੇ ਹਾਂ। ਅੱਜ ਕੱਲ ਤੇ ਐਵੇਂ ਨੀ ਚੱਲਦਾ। ਅੱਜ ਕੱਲ ਤੇ ਕੁੜੀਆਂ ਕਹਿੰਦੀਆਂ ਨੇ ਪਹਿਲੇ ਅਸੀਂ ਪੜ੍ਹ ਲਿਖ ਲਈਏ ਆਪਣੇ ਪੈਰਾਂ ਤੇ। ਸਟੈਂਡ ਹੋ ਜਈਏ ਦੋ ਪੈਸੇ ਕਮਾ ਲਈਏ ਫੇਰ ਅਸੀਂ ਵੀ ਆਹ ਕਰਾਂਗੇ।
ਹਾਂਜੀ-ਹਾਂਜੀ ਤੇ ਭੈਣ ਜੀ ਤੁਸੀਂ ਅੱਦਕੀ ਪੇਕੇ ਨੀ ਲੈਣਗੇ।
ਪੇਕੇ ਪੇਕੇ ਨਾ ਮੈਂ ਨਾ ਅਜੇ ਟਾਈਮ ਹੀ ਨਹੀਂ ਮਿਲਿਆ ਤੁਹਾਨੂੰ ਦੱਸਿਆ ਨਾ ਮਿਸਤਰੀ ਲਾਏ ਹੋਏ ਤੇ ਹਜੇ ਨਹੀਂ ਗਈ ਅਜੇ ਦਾਸ ਦਿਨ ਦੀ ਛੁੱਟੀਆਂ ਪਈਆਂ ਨੇ ਮੈਂ ਕਿਹਾੁਣ ਮਿਸਤਰੀ ਕਹਿੰਦਾ ਪਿਆ ਸੀ ਉਹਓਦੇੇ ਵੀ ਆਪਣੀ ਨਾ ਰਿਸ਼ਤੇਦਾਰੀ ਚ ਕਿੱਥੇ ਰਿਹਾ ਤੇ ਜਾਣਾ ਸੀ ਕਹਿੰਦਾ ਵੈਸੇ ਚਾਰ ਦਿਨਾਂ ਦੀ ਛੁੱਟੀਆਂ ਲਵਾਂਗਾ ਮੈਂ ਭਰਜਾਈ ਜੀ ਉਹ ਮੈਨ ਕਹਿੰਦਾ ਪਿਆ ਸੀ ਤੇ ਮੈਂ ਕਿਹਾ ਠੀਕ ਹ ਵੀਰ ਜੀ ਤੁਸੀਂ ਜਦੋਂ ਚਾਰ ਦਿਨ ਦੀ ਛੁੱਟੀਆਂ ਲੋਕ ਨਾ ਮੈਂ ਤਾਂ ਕਿ ਚਲੀ ਜਾਵਾਂਗੀ ਰਹਿਣ ਵਾਸਤੇ ਹਾਂ ਫਿਰ ਕੀ ਕਰਾਂ ਘਰ ਦਾ ਬਹੁਤ ਅੱਛਾ ਕੰਮ ਜੇ ਰੋਕ ਕੇ ਬਹਿ ਜਵਾਂ ਤੇ ਉਸ ਤੋਂ ਬਾਅਦ ਫਿਰ ਤੀਆਂ ਤੋਂ ਬਾਅਦ ਤਖਤ ਰੱਖਦਾ ਰਹੇਗਾ ਮੈਂ ਕਿਹਾ ਅਸੀਂ ਇਕੱਠੇ ਹੀ ਛੁੱਟੀਆਂ ਮਾਰ ਲਾਂਗੇ ਜਦੋਂ ਵੀਰ ਜੀ ਮਾਰਣਗੇ ਮਿਸਤਰੀ ਵੀਰ ਜੀ ਤੇ ਤਾਂ ਮੈਂ ਵੀ ਛੁੱਟੀ ਮਾਰ ਲਾਂਗੀ ਬਸ ਇਸ ਕਰਕੇ ਪਾਉਂਦੇ ਹੀ ਨਹੀਂ ਹੁੰਦੀ ਮਹਾਰਾਜ ਜੁੱਤੀ ਤੇਰੇ ਮੂੰਹ ਤੇ ਖਿੱਚ ਕੇ ਪੁੱਤ ਕਹਿੰਦਾ ਮੈਂ ਗਈ ਨਹੀਂ ਬਲਕਿ ਮੇਰੇ ਬੱਚੇ ਮਗਰ ਪਏ ਹੋਏ
ਅੱਛਾ ਅੱਛਾ
ਹਾਂ। ਚੱਲ- ਚੱਲ
ਆਹ! ਬੱਚਿਆਂ ਨੂੰ ਤੇ ਆਉਂਦਾ ਈ ਹੈ ਭੈਣ ਜੀ ਕਿ ਜਾਈਏ। ਪ ਨਾਨਕੇ ਜਾਈਏ। ਨਾਨਕੇ
ਹਾਂ ਬੱਚੇ ਤਹਾਨੂੰ ਪਤਾ ਬੜਾ ਮਗਰ ਪੈਂਦੇ ਨੇ। ਚੱਲੀਏ ਅਸੀਂ ਜਾਈਏ। ਫਿਰ ਛੁੱਟੀਆਂ ਚ ਕਿੱਥੇ ਰਹਿ ਕੇ ਆਈਏ
ਹਾਂਜੀ। ਭੈਣ
ਬਸ ਕੁੱਛ ਮੇਰੀ ਹਣ ਮੈਂ ਅਜੇ ਆਪਣੀ ਦਰਾਣੀ ਨੂੰ ਪਹਿਲੇ ਭੇਜ ਦਿੱਤਾ। ਮੈਂ ਕਿਹਾ ਜਾ ਪਹਿਲੇ ਤੂੰ ਹੋਇਆ। ਹਾਂ, ਉਨੀ ਦੇਰ ਮੈਂ ਤਰੀਆ ਦਾ ਕੰਮ ਵੇਖ ਲਾਂਗੀ ਸਹੀ ਪਰ ਨਾ ਜਿੰਨੇ ਬੰਦੇ ਹੋਣ ਜਿੰਨੇ ਬੰਦੇ ਹੋਣ ਘਰ ਤਰੇ ਲੱਗੇ ਹੋਣ ਨਾ ਕੰਮ ਚਲਦਾ ਉਹਨੇ ਬੰਦੇ ਥੋੜੇ ਨੇ ਮੈਨੂੰ ਬੜੀ ਦਿੱਕਤ ਹੁੰਦੀ ਉਹਨੂੰ ਇਕੱਲੇ ਉਹ ਵੀ ਕਹਿੰਦੀ ਵੀ ਸੀ ਮੈਨੂੰ ਕਿ ਜੀ ਤੁਸੀਂ ਦੀਦੀ ਤੁਸੀਂ ਨਾ ਜਲਦੀ ਆ ਜਾਣਾ ਮੈਂ ਵੀ ਜਲਦੀ ਆ ਜਾਗੀ ਚਾਰ ਦਿਨਾਂ ਚ ਤੁਸੀਂ ਵੀ ਜਲਦੀ ਆ ਜਾਣਾ ਮੈਂ ਕਿਹਾ ਚੱਲ ਠੀਕ ਹ ਫਿਰ ਦੋਨੋਂ ਤੇ ਆ ਜਾਵਾਂਗੇ ਆਪੇ ਟਾਈਮ ਪਾਸ ਹੋ ਜਾਏਗਾ ਤੇ ਹਾਂ ਪਿੱਛੋਂ ਘਰ ਸਾਡੇ ਬਜ਼ੁਰਗ ਵੀ ਹੈਗੇ ਨਾ ਉਹਨਾਂ ਦਾ ਵੀ ਧਿਆਨ ਰੱਖਣਾ ਹੁੰਦਾ ਭੈਣ ਜੀ ਤੇ ਇਸ ਕਰਕੇ ਨਾ ਬਸ ਫਿਰ ਇਸੇ ਕਰਕੇ ਨਾ ਫਿਰ ਮੈਂ ਦੀ ਵਾਰੀ ਹੋ ਆਦੇ ਆ ਉਹ ਭੈਣ ਜੀ ਆ ਸਬਜੀ ਕਿਹੜੀ ਚਾੜੀ ਜੇ
ਭੈਣ ਜੀ ਅੱਜ ਮੈਂ ਨਾ ਆਉਂਗੀ ਤੁਹਾਡੀ ਦਾਲ ਮੇਰੇ ਮੂੰ ਤੇਰੇ ਜਨਮਦਿਨ ਸੀ ਉਹ ਹੈ ਹੈਵੀ ਖਾਦਾ ਹੋਇਆ ਸੀ ਤੇ ਮੈਂ ਕਿਹਾ ਚਲ ਅੱਜ
ਅੱਛਾ
ਕਈ ਬਣਾ ਲਵਾਂ ਹੋਰ ਹਾਂ
ਆ ਵੀ ਗੱਲ ਠੀਕ ਕੀ ਕਰੋਗੇ ਹਲਕਾ ਬਣਾ ਲਿਆ ਜੇ ਮੈਂ ਵੀ ਮੂੰਗੀ ਤੋਲੀ ਦਾਲ ਹੀ ਬਣਾਈ ਸੀ ਅੱਜ ਅਸੀਂ ਵੀ ਕੱਲ
ਹਾਂਜੀ ਭੈਣਜੀ ਕੋਈ ਆ ਗਿਆ ਮੈਂ ਫੋਨ ਰੱਖਣੀ ਆ ਮੈਂ ਫੇਰ ਕਰਨੀ ਠੀਕ ਹ ਠੀਕ ਸਤਿ ਸ਼੍ਰੀ ਅਕਾਲ ਸਹੀ